ਆਵਾਜ਼ ਬੜੀ ਘੱਟ ਆਉਂਦੀ ਆ ਤੁਹਾਡੇ ਫੋਨ ਦੀ।
ਹਾਂਜੀ-ਹਾਂਜੀ, ਤੁਹਾਡੀ ਵੀ ਬੜੀ ਘੱਟ ਆ ਰਹੀ ਪਤਾ ਨੀ ਕੀ ਦਿੱਕਤ ਇਹਦੇ ਚ? ਮੈਂ ਬਾਹਰ ਵੀ ਆਈ ਹਾਂ, ਬਾਹਰ ਗਰਾਊਂਂਡ ਵਿੱਚ ਤਾਂਵੀ।
ਹੂੰ, ਹੁਣ ਆਈ ਆ ਥੋੜੀ।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
ਸਤਿ ਸ਼੍ਰੀ ਅਕਾਲ, ਹੋਰ ਵਧੀਆ-ਵਧੀਆ ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਬੱਚੇ-ਬੁੱਚੇ ਠੀਕ ਸਭ।
ਬੱਚੇ ਵੀ ਠੀਕ ਹੈ, ਸਭ ਠੀਕ ਹੈ, ਹੁਣ ਆ ਹੁਣ ਆਉਣੀ ਸ਼ੁਰੂ ਹੋਈ ਹੈ ਆਵਾਜ਼ ਤੁਹਾਡੀ।
ਅੱਛਾ-ਅੱਛਾ।
ਹੋਰ ਸੁਣਾਓ, ਤੁਸੀਂ ਕੀ ਕਰਦੇ?
ਹੋਰ ਸਭ ਵ ਕਿ ਕਰਨ ਲੱਗੇ ਸੀਗੇ?
ਹੂੰ।
ਹਾਂਜੀ, ਰਾਜਮਾਂ-ਚਾਵਲ, ਰਾਜਮਾਂ-ਚਾਵਲ ਲੱਗੇ ਸੀ ਬਣਾਉਣ।
ਅੱਛਾ, ਇਸ ਟਾਈਮ ਰਾਜਮ-ਚਾਵਲ।
ਹਾਂਜੀ-ਹਾਂਜੀ।
ਅੱਛਾ, ਅਸੀਂ ਤੇ ਦੁਪਹਿਰ ਦੇ ਟਾਈਮ ਬਣਾਉਂਦੇ ਹਾਂ ਸਾਡੇ ਦੁਪਹਿਰ ਦੇ ਟਾਈਮ ਖਾਂਦੇ। ਜਦੋਂ ਰਾਜਮਾਂ-ਚਾਵਲ ਹੋ ਗਏ, ਛੋਲੇ-ਚਾਵਲ ਹੋ ਗਏ। ਇਹ ਚੀਜ਼ਾਂ ਰਾਤ ਦੁਪਹਿਰ ਦੇ ਟਾਈਮ ਬਣਦੀਆਂ ਸਾਡੇ। ਇਸ ਟਾਈਮ ਦਾਲ ਹੀ ਬਣਦੀ ਹੈ ਹਾਂਜੀ, ਅਸੀਂ ਦੁਪਹਿਰੇ ਅੱਜ ਦੁਪਹਿਰੇ ਬਣਾਈ ਸੀ ਅਰਬੀ, ਅਰਬੀ ਉਬਾਲ ਕੇ ਉੱਦਾਂ ਦੇ ਗਰੇਵੀ ਵਾਲੇ ਖਾਂਦੇ ਨਹੀਂ, ਤੇ ਫਿਰ ਕਹਿਣਗੇ ਖੱਟ ਟਿਆਂ ਵਾਲੀ ਬਣਾ ਜਿੱਦਾਂ, ਪਹਿਲਾਂ ਅਲ ਅਰਬੀ ਨੂੰ ਉਬਾਲ ਲਿਆ, ਜਿੱਦਾਂ ਆਲੂ ਉਬਾਲੇ ਦੇਨੇ। ਅਸੀਂ ਇੱਕ ਤਾਂ ਗਰੇਵੀ ਵਾਲੀ ਬਣਦੀ ਹੈ ਇਦਾਂ ਅਰਬੀ ਨੂੰ ਕੱਟ ਕੇ ਨਾ ਛਿੱਲ ਕੇ ਕੱਟ ਕੱਟ ਕੇ ਨਮਕ ਲਗਾ ਕੇ ਥੋੜ੍ਹੀ ਦੇਰ ਰੱਖ ਦਿੱਤਾ ਫਿਰ ਉਹਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਫਿਰ ਫਰਾਈ ਕਰ ਲਿਆ ਉਹਨੂੰ ਕਈ ਮਤਲਬ ਸਾਬਤ ਢੀਪ ਫਰਾਈ ਕਰ ਲੈਂਦੇ ਨੇ ਕਈ ਕੱਟ ਕੇ ਕਰ ਲੈਂਦੇ ਆ, ਅਸੀਂ ਕੱਟ ਕੇ ਕਰ ਲੈਂਦੇ ਹਾਂ। ਬੱਚੇ ਕੱਟ ਕੇ ਖਾਂਦੇ ਆ, ਤੇ ਛੋਟੇ ਛੋਟੀ ਹੋਵੇ ਤੇ ਔਹ ਫਿਰ ਸਾਬਤ ਵੀ ਫਰਾਈ ਕਰ ਲਈਦੀ ਉਹਨਾਂ ਨੂੰ ਸ਼ੇਕ ਕਰਕੇ ਉਹਨਾਂ ਦੇ ਵਿੱਚ ਤੇ ਫਰਾਈ ਕਰਕੇ, ਫਿਰ ਗਲੇਵੀ ਬਣਾ ਕੇ, ਪਿਆਜ਼ ਟਮਾਟਰ ਅਦਰਕ ਲਸਣ ਸਾ ਸਾਰਾ ਕੁਛ ਪਾ ਕੇ, ਉਹਨੂੰ ਮੈਂ ਗਲੇਬੀ ਦਹੀਂ ਵਗੈਰਾ ਪਾ ਕੇ ਖ ਅ ਥੋੜ੍ਹਾ ਆਮਚੁਰ ਪਾ ਲਿਆ, ਅਤੇ ਗਲੇਬੀ ਤਿਆਰ ਕਰਕੇ ਉਹਦੇ 'ਚ ਪਾ ਲਈ। ਥੋੜ੍ਹਾ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿਨ ਲਿਆ, ਤੇ ਰੱਸੇ ਵਾਲੀ ਜਿੱਦਾਂ ਤਰੀ ਨੀ ਹੋਣੀ ਚਾਹੀਦੀ ਜਾਦਾ, ਔਹ ਸਵਾਦ ਨੀ ਲਗਨੀ ਮਾੜਾ ਮਾੜਾ ਰੱਸਾ ਗਿੱਲੀ-ਗਿੱਲੀ ਹੋਏ ਬਸ। ਤੇ ਔਹ ਸਵਾਦ ਲੱਗਦੀ ਉਤੋਂ ਨਿੰਬੂ ਪਾ ਕੇ ਤੁਸੀਂ ਖਾਓ ਪਰ ਅ ਸਾ ਇਹ ਆ ਗਲੇਵੀ ਵਾਲੀ ਘੱਟ ਖਾਂਦੇ ਆ ਕਹਿਣਗੇ ਐਹ ਇਮਲੀ ਵਾਲੀ ਅਰਬੀ ਬਣਾਈ, ਇਮਲੀ ਵਾਲੀ ਉਹ ਉਬਾਲ ਕੇ ਅਰਬੀ ਨੂੰ ਸਾਵਤ ਅਰਬੀ ਨੂੰ ਉਬਾਲ ਲੈ ਨਾ, ਜਿੱਦਾ ਆਲੂ ਉਬਾਲਦੇ ਆ। ਉਬਾਲ ਕੇ ਫਿਰ ਉਹਨੂੰ ਛਿੱਲ ਲੈਣਾ। ਛਿੱਲ ਕੇ ਵੀ ਫਿਰ ਔਹਨੂੰ ਆਪਣੇ ਜਿੱਦਾਂ ਵੀ ਜਿੱਦਾਂ, ਜਿੱਦਾਂ ਦੇ ਪੀਸ ਰੱਖਣੇ ਆ ਛੋਟੇ ਛੋਟੇ ਔਹ ਕ ਗੋਲ ਗੋਲ ਕੱਟ ਲੈਣੇ, ਕੱਟ ਕੇ
ਅੱਛਾ।
ਤੇ ਸਾਈਡ ਤੇ ਰੱਖ ਦੇਣਾ, ਫਿਰ ਇਮਲੀ ਥੋੜ੍ਹੀ ਜਿਹੀ ਲੈ ਕੇ ਚੰਗੀ ਤਰ੍ਹਾਂ ਥੋੜ੍ਹੇ ਪਾਣੀ 'ਚ ਪਾ ਕੇ, ਮੈਸ਼ ਕਰਕੇ, ਔਹਨੂੰ ਉਬਾਲ ਕਰ ਲੈਣਾ, ਦੋ ਤਿੰਨ ਉਬਾਲੇ ਉਬਾਲੇ ਦੇ ਲੈਣੇ ਬੁਆਇਲ ਕਰਕੇ ਤੇ ਠੰਡੀ ਹੋਣੀ ਰੱਖ ਦੇਣੀ ਹੈ। ਫਿਰ ਜੀਰਾ ਤਵੇ 'ਤੇ ਜੀਰਾ ਭੁੰਨ ਲੈਣਾ ਹੈ। ਔਦੇ 'ਚ ਹੀਗ ਥੋੜੀ ਭੁੰਨੀ ਲੈਣੀ ਹੈ, ਥੋੜੀ ਲਾਲ ਮਿਰਚ। ਭੁੰਨ ਲੈਣੀ ਏ ਤੇ, ਜੀਰੇ ਨੂੰ ਦਰ ਦੜਾ ਕਰ ਲੈਣਾ ਤੇ ਔਨੂੰ ਇਮਲੀ ਵਾਲੇ ਉਹਦੇ 'ਚ ਪਾ ਦੇਣਾ ਪਾਣੀ 'ਚ ਥੋੜਾ ਕਾਲਾ ਨਮਕ ਕਾਲਾ ਨਮਕ, ਕਾਲੀ ਮਿਰਚ ਪਾਲਣੀ ਏ ਤੇ
ਅਛਾ
ਹਮ ਕਾਲੀ ਮਿਰਚ ਪਾ ਲੈਣੀ ਏ, ਹਰੀ ਮਿਰਚ ਥੋੜ੍ਹੀ ਕੁੱਟ ਕੇ ਪਾ ਲਓ ਤੁਸੀਂ ਇ ਦਾ ਰਸਾਂ ਤਿਆਰ ਕਰਕੇ, ਜਿਹੜੀ ਆਪਾਂ ਅ ਥੋੜ੍ਹਾ ਦੂਸਰਾ ਨਮਕ ਵੀ ਪਾਉਣਾ, ਕਾਲਾ ਨਮਕ ਤਾਂ ਪਾਉਣਾ ਹਲਕਾ ਜਿਹਾ ਨਾਲ ਦੂਸਰਾ ਸੈਂਦਾ ਯਾਂ ਜਿਹੜਾ ਵੀ ਤੁਸੀਂ ਯੂਜ ਕਰਦੇ ਹੋ ਟਾਟਾ ਨਮਕ ਕਰਦੇ ਹੋ। ਔਹ ਸਾਰੀ ਮਤਲਬ ਰਸਾਂ ਤਿਆਰ ਕਰਕੇ, ਮਿਕਸ ਕਰਕੇ, ਇਮਲੀ ਵਿੱਚ ਤੇ ਉਹਦੇ 'ਚ ਤੁਸੀਂ ਜਿਹੜੀ ਅਰਬੀ ਕੱਟੀ ਹੋਈ ਹੈ। ਗੋਲ ਗੋਲ ਤੁਸੀਂ ਔਹਦੇ ਵਿੱ ਚ ਮਿਕਸ ਕਰ ਦੋ ਤੇ ਔਹ ਥੋੜ੍ਹੀ ਰਸੀਲੇ ਰਸੀਲੀ ਵੀ ਹੋ ਜਾਂਦੀ ਹੈ। ਔਹ ਇੰਨੀ ਸਵਾਦ ਲੱਗਦੀ ਹੈ ਨਾ ਬੜੀ ਸਵਾਦ ਲੱਗਦੀ ਏ।
ਹਾਂ ਤੇ ਸਵਾਦ ਤਾਂ ਲੱਗੇਗੀ, ਸੁਣ ਕੇ ਇੰਨੀ ਅੱਛੀ ਲੱਗ ਰਹੀ ਹੈ। ਰੈਸਿਪੀ ਏਦੀ ਸੁਣ ਕੇ ਇੰਨੀ ਅੱਛੀ ਰੈਸਪੀ ਲੱਗ ਰਹੀ ਬਣ ਕੇ ਕਿੰਨੀ ਟੇਸਟੀ ਲੱਗਦੀ ਹੋਏਗੀ। ਹਾਂ
ਮੇਰੀ ਬੇਟੀ ਤੇ ਕਹੇਗੀ ਅਰਬੀ ਤੁਸੀਂ ਤੜਕਾ ਲਗਾ ਕੇ ਨਹੀਂ ਬਣਾਉਦੇ ਤੁਸੀਂ ਉਬਇਲ ਕਰਕੇ ਬਣਾਓ ਇਮਲੀ ਵਾਲੀ ਬਣਾਓ, ਤੇ ਫੇਰ ਔਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਦੋਨੋ ਏਦੇ ਪਾਪਾ ਵੀ ਤੇ, ਬੇਟੀ ਵੀ ਦੋਨੋ ਏਹ ਖੁਸ਼ ਹੋ ਕੇ ਖਾਂਦੇ ਆ। ਅੱਜ ਫਿਰ ਦੁਪਹਿਰੇ ਔਹ ਬਣਾਈ ਸੀਗੀ। ਹੁਣ ਬੇਟੀੇ ਤੇਮੈਂ ਅੱਛਾ ਬੇਟੀ ਨੂੰ, ਥੋੜ੍ਹੇ ਦਿਨ ਦੀ ਪ੍ਰੋਣੀ ਹੈ। ਮੇਰੇ ਕੋਲ ਡੇਢ ਦੋ ਮਹੀਨੇ ਦੀ ਫਿਰ ਮੈਂ ਕੈੰਦੀ ਹਾਂ ਚੱਲ ਜੋ ਇਹਨੇ ਖਾਣਾ ਉਹੀ ਬਣਾ ਦਿੰਦੀ ਆ, ਅਤੇ ਹੁਣ ਮੈਂ ਪੁ ਪੁੱਛਿਆ ਬੇਟਾ, ਕੀ ਖਾਣਾ ਕੈੰਦੀ ਦਾਲ ਨੀ ਖਾਣ ਤੇ ਦਿਲ ਕਰਦਾ, ਰੋਜ਼ ਦਾਲ ਬਣਾ ਲੈਂਦੇ ਹੋ ਮੰਮੀ ਕੁਛ ਹੋਰ ਬਣਾ ਲਓ ਮੈਂ ਤ ਪਨੀਰ ਬਣਾ ਲੈਂਦੀ ਆ ਤੇ ਕੈੰਦੀ ਪਨੀਰ ਇੱਕ ਦੂਸਰਾ ਬਣਾ ਰ ਦੀ ਭੁਰਜੀ ਬਣਾਉਣਾ ਤੇ ਦੂਸਰਾ ਨਾ ਬਣਾਣਾ। ਲੱਸੇ ਤਰਾਂ ਨਾ ਬਣਾਣਾ, ਪੁਰਜੀ ਖੁਸ਼ ਹੋ ਕੇ ਖਾ ਲੈਂਦੀ ਏ ਫੇਰ। ਔਹ ਹੁਣ ਦੇਖੋ ਹੁਣ ਭੁਰਜੀ ਬਣਾਵਾਂਗੀ, ਹੋਰ
ਅਸੀਂ ਵੀ ਇੱਦਾਂ ਹੀ ਅਰਬੀ ਬਣਾ ਕੇ ਦੇਖਾਂਗੇ ਜਿੱਦਾਂ ਦੀ ਰੈਸਪੀ ਤੁਸੀਂ ਸਾਨੂੰ ਦੱਸੀ ਏ। ਏਦਾਂ ਹੀ ਬਾਂਰ ਬੀ ਬਣਾ ਕੇ ਦੇਖਾਂਗੇ ਇਮਲੀ ਵਾਲੀ ਨਾ। ਅਸੀਂ ਕਦੇ ਬਣਾਈ ਨਹੀਂ ਅਸੀਂ ਸੁੱਕੀ ਬਣਾਦੇ ਹਾਂ ਹਾਂਜੀ।
ਤੁਸੀਂ ਨੀ ਕਦੀ ਬਣਾਈ ਉਬਾਲ ਕੇ
ਨਾ ਨਾ ਅਸੀਂ ਕਦੇ ਨਹੀਂ ਬਣਾਈ, ਅਸੀਂ ਬਣਾਉਂਦੇ ਬਿਲਕੁਲ ਸੁੱਕੀ। ਮਤਲਬ ਪਤਲੇ ਪਤਲੇ ਸਲਾਈਸ ਕੱਟ ਕੇ ਨਾ ਉਹਨੂੰ ਅਤੇ ਉਸ ਉੱਦਾਂ ਆਪਾਂ ਫਰਾਈ ਕਰਦੇ ਹਾਂ ਉਹਨੂੰ ਫਿਰ ਉਸਦੇ ਵਿੱਚ ਨਮਕ ਅਜਵੈਣ ਵਗੈਰਾ ਪਾ ਕੇ ਥੋੜ੍ਹਾ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਉਹਨੂੰ ਉਹ ਹ ਨਹੀਂ ਰੱਖ ਦਿੰਦੇ ਹਾਂ ਮਿਕਸ ਹੋ ਨਹੀਂ ਰੱਖ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਉਹਨੂੰ ਤਾਂ ਉਤਾਰ ਕੇ ਖਾਓ ਨਾ ਬਹੁਤ ਅੱਛੀ ਲਗਦੀ ਹੈ, ਬੰਦੀ ਬਿਲਕੁਲ ਸੁੱਕੀ- ਸੁੱਕੀ ਏ। ਜਿੱਦਾਂ ਸੁੱਕੇ ਆਲੂ ਬਣਦੇ ਨੇ, ਸਲਾਈਸਿਸ ਪਤਲੇ - ਪਤਲੇ ਕੱਟ ਕੇ ਇੱਦਾਂ ਬਹੁਤ ਅੱਛੀ ਬਣਦੀ ਹੈ। ਲੇਕਿਨ ਜਿਹੜੀ ਰੈਸਿਪੀ ਤੁਸੀਂ ਦੱਸੀ ਏ ਨਾ ਇਹ ਬਹੁਤ ਅੱਛੀ ਹੈ।
ਅੱਛਾ ਤੇ ਉਹ ਨੀ, ਤੁਸੀਂ ਜਿੱਦਾਂ ਅਦਰਕ, ਲਸਣ, ਪਿਆਜ, ਵਗੈਰਾ। ਜਲੇਬੀ ਬਣਾ ਕੇ ਉਹ ਨਹੀਂ ਬਣਾਉਂਦੇ ਅੱਛਾ, ਅੱਛਾ ਇਹੱਦਾਂ ਹੀ ਬਣਾਉਣੀ ਏ।
ਕੇ ਜੀ ਫਰਾਈ ਕਰ ਲੈਂਣੇ ਆ। ਮਤਲਬ ਫਰਾਈ ਵੀ ਕੀ ਮਤਲਬ ਥੋੜੇਹੇ ਤੇਲ ' ਪਾ ਕੇ ਉਹਦੇ ਵਿੱਚ ਜੀਰਾ ਜੂਰਾ ਜੋ ਪਾਉਣਾ ਸੀ, ਜਵਾਇਨ ਜੋ ਵੀ ਚੀਜ਼ ਪਾਣੀ ਹੈ। ਮਤਲਬ ਨਾ ਪਿਆਜ਼ ਟਮਾਟਰ ਕੁਛ ਨਹੀਂ ਪਾਉਂਦੇ ਆਪਾਂ। ਦਹੀਂ ਉਹਨੂੰ ਬਣਾਉਂਦੇ ਹਾਂ ਇੰਨੀ ਟੇਸਟੀ ਬਣਦੀ ਹੈ, ਉਹ ਜਿੱਦਾਂ ਅਸੀਂ ਪਕੌੜੇ ਖਾ ਰਹੇ ਹਾਂ।
ਅੱਛਾ, ਚਲੋ ਇਹ ਵੀ ਵਧੀਆ ਰਹਿ ਸੀ ਵੀ ਹੈ ਅਸੀਂ ਵੀ ਇੱਦਾਂ ਤੁਸੀਂ - ਤੁਸੀਂ ਖੱਟੇ ਇਮਲੀ ਵੀ ਟਰਾਈ ਕਰਨਾ। ਅਸੀਂ ਇਹ ਟਰਾਈ ਕਰਕੇ ਦੇਖਾਂਗੇ ਇਹ ਵੀ ਅੱਛੀ ਹੈ। ਅੱਛਾ - ਅੱਛਾ ਇਹਨੂੰ ਫਰੀਜ ਕੱਢ ਕੇ ਫਰਾਈ ਕਰ ਲੈਂਦੇ ਆ ਜਿੱਦਾਂ ਫਿੰਗਰ ਫਰਾਈ ਆਲੂ ਵਾਲੇ ਬਣਾਨੇ ਆਂ ਅਸੀ, ਓਦਾਂ ਫਿਰ ਅੱਛਾ-ਅੱਛਾ। ਤੇ ਇਹਨੂੰ, ਵੇਸਨ ਲਗਾਨਾ ਕਿ ਏਦਾਂ ਈ ਫ੍ਰਾਈ ਕਰਨੀ ਐਂ?
ਨਹੀਂ ਜੀ ਨਹੀਂ -ਨਹੀਂ ਬਿਲਕੁਲ ਨਹੀਂ ਜੀ। ਇਹਨੂੰ ਤੁਸੀਂ ਪਤਲੇ- ਪਤਲੇ ਸਲਾਈਸਿਸ ਕੱਟ ਲਓ, ਸਲਾਈਸਿਸ ਕੱਟੋ ਕੱਟਣ ਤੋਂ ਬਾਅਦ ਇਹਨੂੰ ਮਤਲਬ ਚਮਚੇ ਵਿੱਚ ਤੇ ਇੱਕ ਜਾਂ ਡੇਢ ਚਮਚ ਤੇਲ ਦਾ ਪਾਓ ਉਹਦੇ ਵਿੱਚ ਇਹਨੂੰ ਨਮਕ ਮਿਰਚ ਵਗੈਰਾ ਸਭ ਕੁਛ ਪਾਓ ਵਿੱਚ ਪਾਣੀ ਨਹੀਂ ਪਾਉਣਾ ਉਸ ਟਾਈਮ ਤੇ ਫੇਰ ਇਹਨੂੰ ਨਾ, ਮਤਲਬ ਉਸ ਬੰਦ ਕਰਕੇ ਗੈਸ ਨੂੰ ਰੱਖ ਦਿਉ ਹਲਦੀ- ਹੁਲਦੀ ਪਾ ਲਉ। ਨਮਕ ਵਗੈਰਾ ਪਾ ਲਓ, ਤੇ ਵਿੱਚ -ਵਿੱਚ ਉਹਨੂੰ ਨਾ ਦੇਖਦੇ ਰਹੋ ਕਿ ਨਾਲ ਨਾ ਲੱਗਦੀ ਹੋਵੇ। ਜਿੱਦਾਂ ਦੇਖੋ ਨਾਲ ਲੱਗ ਰਹੀ ਹੈ ਹਲਕਾ ਛਿੱਟਾ ਪਾਣੀ ਦਾ ਪਾ ਤਾ ਫੇਰ ਉਹਨੂੰ ਢੱਕ
ਹੂੰ।
ਅਸਤਾਂ।
ਹੂੰ।
ਮਤਲਬ ਏਦਾਂ ਲੱਗਦੀਏ ਕਿ ਪਕੌੜੇ ਖਾ ਰਹੇ ਹੋ।
ਅੱਛਾ-ਅੱਛਾ ਨਈ ਸੁਣ ਕੇ ਹੀ ਲੱਗਦਾ ਪਿਆ ਵੀ ਉਹ ਜਿੱਦਾਂ ਫਰੈਂਚ ਫਰਾਈ ਹੁੰਦੇ ਆ ਫਿੰਗਰ ਵਗੈਰਾ ਉਹ ਟਰਾਈ ਕਰਕੇ ਦੇਖਾਂਗੀ ਮੈਂ ਵੀ ਲਾਸਟ ਟਾਇਮ ਹੁਣ ਇਹੀ ਬਨਾਵਾਂਗੀ।
ਹਾਂਜੀ- ਹਾਂਜੀ, ਬਹੁਤ ਅੱਛੀ ਹੈ। ਤੁਸੀਂ ਕਦੀ ਪਨਾ ਕੇ ਦੇਖਣਾ ਜੀ।
ਹਾਂ- ਹਾਂ ਜ਼ਰੂਰ-ਜ਼ਰੂਰ ਲਾਸਟ ਟਾਈਮ ਹੁਣ ਇਹੀ ਬਣਾ ਕੇ ਦੇਖਦੀ ਹਾਂ। ਨਵੀਂ ਰੈਸਪੀ ਮਿਲ ਗਈ ਇੱਕ ਹੋਰ। ਤਿੰਨ ਤਰ੍ਹਾਂ ਦੀ ਅਰਬੀ ਬਣ ਜਾਏ ਕਰੇਗੀ ਅਲੱਗ - ਅਲੱਗ ਤਰ੍ਹਾਂ ਦੀ ਹਾਂਜੀ।
ਤੁਸੀਂ ਕਿਸੇ ਹਿਲ ਸਟੇਸ਼ਨ 'ਤੇ ਘੁੰਮਣ ਨਹੀਂ ਗਏ ਤੁਸੀਂ।
ਹਿਲ ਸਟੇਸ਼ਨ 'ਤੇ ਇਸ ਵਾਰ 'ਤੇ ਨਹੀਂ ਗਏ ਅਸੀ। ਪਿਛਲੀ ਗਰਮੀ ਗਏ ਸੀ ਕਸ਼ਮੀਰ ਸਾਈਡ ਤੇ ਉੱਥੇ ਤਿੰਨ-ਚਾਰ ਦਿਨ ਅਸੀਂ ਰਹੇ, ਬਹੁਤ ਅੱਛਾ ਈ ਸਾਈਡ ਹੈ ਉਹ। ਉੱਥੇ ਪਾਰਕ ਵਗੈਰਾ ਗੁਲਮਰ ਪਾਰਕ ਹੈ ਉੱਥੇ।
ਉੱਥੇ ਦੇਖਣ ਵਾਲਾ ਕੀ ਫੇਮਸ ਹੈ ਜੀ?
ਉੱਥੇ ਝੀਲ ਹੈ, ਪਾਰਕ ਹੈ, ਗੁਲਮੋਰਗ ਪਾਰਕ ਬਹੁਤ ਅੱਛੀ ਹੈ ਉੱਥੇ ਪਹਾੜਾਂ ਤੇ ਜਾ ਕੇ ਉੱਪਰ। ਤੇ ਨਹਿਰ ਹੈ, ਵੱਡੇ- ਵੱਡੇ ਪ ਪਹਾੜ ਹੈ ਔਰ ਪੱਥਰ ਹੈ। ਉੱਥੇ ਮਤਲਬ ਕਾਫੀ ਅੱਸੀ ਮਤਲਬ ਅੱਛੀ ਜਗ੍ਹਾ ਦੇਖਣ ਵਾਸਤੇ ਮਤਲਬ ਉੱਥੇ ਉੱਪਰ ਰਹਿ ਨਹੀਂ ਸਕਦੇ ਤੁਸੀਂ ਸ਼ਾਮ ਹਾਂਜੀ
ਐਦਾਂ ਈ ਸਾਡੇ ਇੱਥੇ ਨੈਨੀਤਾਲ ਫੇਮਸ ਹੈ।
ਅਵਾਜ਼ ਥੋਡੀ ਬਹੁਤ ਸਲੋ ਆ ਰਹੀ ਹੈ।
ਹਾਂਜੀ - ਹਾਂਜੀ ਮੈਂ ਕਹਿ ਰਹੀ ਇੱਦਾਂ ਹੀ ਤੁਹਾਡੇ ਨਾ ਸਾਡੇ
ਲੋਅ ਆ ਰਹੀ ਏ।
ਹਾਂਜੀ - ਹਾਂਜੀ ਤੇ ਫੋਨ ਦੇ ਵਿੱਚ ਨਾ ਪ੍ਰੋਬਲਮ ਹੈ ਜੀ ਥੋੜ੍ਹੀ ਜਿਹੀ ਇਹ
ਅੱਛਾ - ਅੱਛਾ।
ਹਾਂਜੀ - ਹਾਂਜੀ ਤਾਂ ਕਰਕੇ ਆਉਂਦੀ ਹੈ ਆਏ ਆਵਾਜ਼
ਹਾਂਜੀ। ਕੀ ਕਹਿ ਰਹੇ ਸੀ ਤੁਸੀਂ
ਸਾਡੇ ਇੱਥੇ ਨੈਨੀਤਾਲ ਫੇਮਸ ਹੈ ਜੀ। ਨੈਨੀਤਾਲ ਐਏਂ ਆ, ਫੇਮ- ਮਤਲਬ ਕਿ ਇੱਥੇ ਨਾ ਮਤਲਬ ਪਹਾੜੀ ਇਲਾਕਾ ਉਹ ਵੀ ਬਹੁਤ ਅੱਛਾ ਅੱਛਾ ਹੈ ਮਤਲਬ ਉੱਥੇ ਬਰਫ਼ ਵੀ ਹੁੰਦੀ ਹੈ ਉੱਪਰ ਸਨੋ ਵੈਲ ਵੀ ਬਣਿਆ ਦਾ ਉਹ ਉੱਪਰ ਜਾ ਕੇ ਉਹਦੇ ਔਰ ਉਸ ਸਾਈਡ ਇੱਕ ਗੁਰਦੁਆਰਾ ਵੀ ਬਣਿਆ ਦਾ ਨੈਨੀਤਾਲ ਵਿੱਚ। ਹਾਂਜੀ - ਹਾਂਜੀ ਬਹੁਤ ਅੱਛਾ। ਜਗਾ ਹੈ ਮਤਲਬ ਕਦੇ ਤੁਸੀਂ ਆਓ ਨਾ ਸਾਈਡ ਮੁਰਾਦਾਬਾਦ ਸਾਈਡ ਤੇ ਤੁਸੀਂ ਨੈਨੀਤਾਲ ਗੁਰਦੁਆਰੇ ਹੋ ਕੇ ਆ ਨੈਨੀਤਾਲ ਹੋ ਕੇ ਆਣਾ।
ਸਾਡੇ ਵੀ ਇਦਾਂ ਜ ਬੇਟੀ ਜੰਮੂ ਬੜੀ ਬੇਟੀ ਜੰਮੂ ਵਿਆਹੀ ਦੀ ਹੈ। ਅਤੇ ਉਹ ਸਾਡਾ ਜਵਾਈ ਲੈ ਗਿਆ ਸੀ ਸਾਨੂੰ। ਉੱਧਰ ਕਸ਼ਮੀਰ ਏ ਸ਼੍ਰੀਨਗਰ। ਤੇ, ਉੱਥੇ ਵੀ ਗੁਰਦੁਆਰਾ ਬਹੁਤ ਅੱਛਾ ਹੈ, ਤੇ ਹਾਂਜੀ ਜ੍ਰੀ ਉੱਥੇ ਘੁੰਮਕੇ ਆਏ ਸੀ, ਚਾਰ ਦਿਨ ਲਾਕੇ ਆਏ, ਰਹੇ ਉੱਥੇ‌‌‌‌, ਬਹੁਤ ਅੱਛਾ ਲੱਗਾ। ਹੁਣ ਇਸ ਗਰਮੀਆਂ ਸੋਚਦੇ ਰਹੇ ਸਲਾਹ ਬਣਾਉਂਦੇ ਰਹੇ, ਪਰ ਨਿਕਲ ਹੀ ਨਹੀਂ ਹੋਇਆ, ਬਸ। ਆਨਾ-ਜਾਨਾ ਲੱਗਾ ਰਿਹਾ ਇੱਧਰ-ਉੱਧਰ, ਬਸ ਇਸ ਕਰਕੇ।
ਅੱਛਾ ਅੱਛਾ ਇੱਕ ਇੱਥੇ ਅ ਰੀਠਾ ਸਾਹਿਬ ਗੁਰਦੁਆਰਾ ਫੇਮਸ ਹੈ
ਹਾਂਜੀ ਹਾਂਜੀ ਰੀਠਾ ਸਾਹਿਬ ਸੁਣਿਆ ਹੋਇਆ, ਮੈਂ ਗਈ ਮੈਂ ਕੁਆਰੀ ਗਈ ਸੀ ਰੀਠਾ ਸਾਹਿਬ, ਮੇਰੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ, ਤੀਹ ਸਾਲ ਹੋ ਗਿਆ। ਤੇ ਮੈਂ ਕੁਆਰੀ ਸੀ ਹਜੇ, ਤੇ ਤਾਂ ਗਏ ਸੀ ਗੀ ਮੇਰੇ ਬ੍ਰਦਰ ਗਏ ਸੀ, ਦੋ ਬ੍ਰਦਰ ਸੀ ਮੇਰੇ, ਓਰ ਮੈਂ ਸੀ। ਸਾਡੇ ਮਤਲਬ ਯਾਤਰਾ ਵਾਲੀ ਬੱਸ ਗਈ ਸੀ, ਤੇ ਉਹਨਾਂ ਦੇ ਨਾਲ ਅਸੀਂ ਗਏ ਸੀਗਾ ਉੱਥੇ ਵੀ ਬਹੁਤ ਅਨੰਦ ਆਂਦਾ‌, ਬਹੁਤ ਆਂਦਾ ਸੀ, ਇੱਕ ਰਾਤ ਰੁਕ, ਰੁਕੇ ਸੀ ਉੱਥੇ। ਉੱਥੇ ਦੇ ਏਠੇ ਆ ਮਤਲਬ ਪੇੜ ਦੇ ਨਹੀਂ ਤੇ ਰੇਠੇ ਕਿੰਨੇ ਕੜਵੇ ਹੁੰਦੇ ਆ, ਓਥੇ ਇੱਕ ਪੇੜ ਦੇ ਰੇਠੇ ਮਿੱਠੇ ਆ, ਅਤੇ ਉਸ ਉਹਨਾਂ ਰੇਠਿਆਂ ਦਾ ਪ੍ਰਸ਼ਾਦ ਉੱਥੇ ਮਿਲਦਾ, ਬਹੁਤ ਅੱਛੀ ਜਗ੍ਹਾ ਉਹ ਵੀ ਦੇਖ ਰਖਣ ਵਾਲੀ ਆ, ਉਹ ਨੀਚੇ ਜਾਕੇ ਆ, ਤੇ ਹੁੰਦੇ ਨਾ ਉੱਪਰ ਜਾਣਾ, ਉੱਪਰ ਪਹਾੜੀਆਂ 'ਤੇ ਇਹ ਨੀਚੇ ਜਾ ਕੇ ਗੁਰਦੁਆਰਾ ਹੈ, ਬਹੁਤ
ਅੱਛਾ ਅੱਛਾ, ਆਪਾਂ ਨਾ ਕਦੇ ਗਏ ਨਹੀਂ ਜੀ, ਉੱਧਰ ਉਸ ਸਾਈਡ ਨਾ ਆਪਾ ਹੋ ਕੇ ਆਵਾਂਗੇ, ਸੁਣਿਆ ਬਹੁਤ ਏ ਅਸੀਂ। ਕਹਿੰਦੇ ਨੀ ਰੀਠਾ ਸਾਹਿਬ ਗੁਰਦੁਆਰਾ ਬਹੁਤ ਅੱਛਾ ਹੈ।
ਹਾਂ। ਮੈਨੂੰ ਗਿਆ ਵੀ ਤੀਹ ਪੈਂਤੀ ਸਾਲ ਹੋ ਗਏ, ਹੁਣ ਤ ਬਹੁਤ ਬਦਲ ਗਿਆ ਹੋਣਾ ਤੇ, ਕਾਫੀ਼ ਕੁਛ ਆ। ਲੋਕ ਬਦਲ ਜਾਂਦਾ ਥੋੜ੍ਹੇ ਦੇਰ ਬਾਅਦ ਹੀ, ਹੁਣ ਨੈਨੀਤਾਲ ਉੱਥੇ ਹੈਗਾ। ਹਾਂ ਮਨੀਕਰਨ ਐ, ਅਸੀਂ ਪਹਿਲਾਂ ਗਏ ਸੀ ਤੇ ਕੁਛ ਹੋਰ ਸੀ, ਹੁਣ ਕੁਛ ਹੋਰ ਰਹੀ ਹੈ ਪਰ ਜਿੱਦਾਂ, ਜਿੱਦਾਂ-ਜਿੱਦਾਂ ਸ਼ੋਅ ਕੱਢ ਦਿੰਦੇ ਆ ਨਾ ਕਿਸੇ ਚੀਜ਼ ਦੀ। ਉਹ ਜਿਹੜੀ, ਅੰਦਰ ਸਕੂਨ ਹੁੰਦਾ ਏ ਨਾ ਉਹ ਖਤਮ ਹੋ ਜਾਂਦੈ। ਸ। ਸਕੂਨ ਨਹੀਂ ਰਹਿੰਦਾ, ਪਹਿਲਾਂ ਅਸੀਂ ਗਏ ਸੀਗੇ, ਬੇਟੀ ਮੇਰੀ ਵੱਡੀ ਬਹੁਤ ਛੋਟੀ ਸੀਗੀ। ਮਨੀਕਰਨ ਗਏ ਸੀ, ਤੇ ਇੰਨਾ ਸਕੂਨ, ਇੰਨਾ ਅਨੰਦ ਆਂਦਾ ਸੀ, ਉੱਥੇ ਬੈਠਕੇ। ਹੁਣ ਇੰਨੀ ਉਹ ਸ਼ੋਅ ਕੱਢ ਦਿੱਤੀ ਏ, ਇਸ ਵਾਰ ਗਏ ਆਂ, ਅਸੀਂ ਬੇਟੀ ਦੇ ਨਾਲ ਖੜੇ ਹੋਣ ਨੂੰ ਜਗ੍ਹਾ ਨਹੀਂ, ਦੁਨੀਆਂ ਇੰਨੀ ਤੁਰੀ ਹੋਈ ਹੈ। ਤ ਕੋਈ ਮਜ਼ਾ ਨਹੀਂ ਆਇਆ, ਮਤਲਬ ਇੱਦਾਂ ਲੱਗਦਾ ਸੀ, ਅਸੀਂ ਪਤਾ ਨਹੀਂ ਕਿ ਕਿੱਥੇ ਭੀੜ ਵਿੱਚ ਅਸੀਂ ਆ ਗਏ ਹਾਂ ਫੇਰ ਕਿਉਂ ਹੀ ਆ ਗਏ, ਅਸੀਂ ਇੱਥੇ
ਅੱਛਾ ਅੱਛਾ, ਆਏ ਆ ਨਾ ਜੀ, ਦੂਰੋਂ - ਦੂਰੋਂ। ਪਿੰਡਾਂ'ਚੋਂ ਲੋਕੀ ਆਂਦੇ ਆ, ਇੱਥੇ ਦੇਖਣ ਲਈ।
ਹਾਂ, ਵਈ ਨਾਲੇ ਜੂਨ, ਜੁਲਾਈ। ਹਾਂਜੀ
ਕਈਆਂ ਨੂੰ ਤੇ, ਐਸ ਜਗ੍ਹਾ ਦੇ ਬਾਰੇ ਪਤਾ ਹੀ ਨਹੀਂ ਹੈਗਾ ਜੀ ਰੀਠਾ ਸਾਹਿਬ ਦੇ ਬਾਰੇ, ਰੀਠਾ ਸਾਹਿਬ ਦੇ ਬਾਰੇ।
ਅੱਛਾ!
ਮੈਂ ਤੇ, ਮਤਲਬ ਮੈਂ ਵੀ ਕਾਫੀ ਕੁਛ ਸੁਣਿਆ ਰੀਠਾ ਸਾਹਿਬ ਗੁਰਦੁਆਰੇ ਦੇ ਬਾਰੇ ਲੇਕਿਨ ਅਸੀਂ ਅੱਜ ਤੱਕ ਗਏ ਨਹੀਂ ਹੈਗੇ, ਬਹੁਤ ਵਧੀਆ ਕਹਿੰਦੇ ਗੁਰਦੁਆਰਾ ਹੈ ਪਰ ਇਸ ਵਾਰ ਪੂਰੀ ਤਮੰਨਾ ਸੀ ਕਿ ਅਸੀਂ ਹੋ ਕੇ ਆਈਏ, ਫੈਮਿਲੀ ਦੇ ਨਾਲ ਨਾ ਪੂਰੀ
ਹਾਂ-ਹਾਂ, ਜਾਕੇ ਆਓ, ਬਹੁਤ ਅੱਛੀ ਜਗਾ ਏ। ਵਿੱਚ ਵੀ ਜੇ ਤੁਹਾਡੇ ਰੀਠਾ ਸਾਹਿਬ ਜਾਂਦਿਆਂ ਜਾਂਦਿਆਂ ਗੁਰਦੁਆਰੇ ਆਉਂਦੇ ਆ, ਉੱਥੇ ਰੁਕਦੇ ਰੁਕਦੇ ਜਾਓ ਤੁਸੀਂ ਨਾਨਕ ਮਾਤਾ ਹੈ, ਨਾਨਕ ਮਾਤਾ ਤੋ ਅੱਗੇ ਫਿਰ ਰੀਠਾ ਸਾਹਿਬ ਹੈ, ਰੁਕ ਕੇ ਜਾ
ਅੱਛਾ-ਅੱਛਾ!
ਅੱਛੀ ਜਗਹ ਹੈ ਠੰਡੀ, ਉੱਥੇ ਵੀ ਬਹੁਤ ਠੰਡ ਹੁੰਦੀ ਹੈ, ਗਰਮੀਆਂ ਚ ਵੀ ਠੰਢ ਹੁੰਦੀ ਹੈ, ਜੂਨ ਜੁਲਾਈ ਜਾਓ ਤੁਸੀਂ, ਤੇ ਉੱਥੇ ਸਵੈਟਰ ਪਾਉਣ ਦੀ ਲੋੜ ਪੈ ਜਾਂਦੀ ਹੈ, ਰੀਠਾ ਸਾਹਿਬ, ਇੰਨੀ
ਅੱਛਾ
ਹਾਂ ਤੇ ਦਰਿਆ 'ਚ ਇੱਥੇ ਕੋਈ